ਹੌਰ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ।
ਵਧੀਆ ਵਧੀਆ ਤੁਸੀਂ ਦੱਸੋ।
ਵਧੀਆ ਜੀ ਵਧੀਆ ਹੋਰ ਘਰ ਪਰਿਵਾਰ ਵਧੀਆ।
ਵਧੀਆ ਸਾਰੇ ਠੀਕ ਠਾਕ।
ਕਈ ਦਿਨਾਂ ਦਾ ਕਾਫੀ ਦਿਨਾਂ ਦਾ ਤੁਹਾਨੂੰ ਮੈਂ ਕਿਹਾ ਦੇਖਿਆ ਨੀ।
ਨਹੀਂ ਤੁਹਾਡੀ ਤਬੀਅਤ ਸਹੀ ਨਹੀਂ ਰਹਿੰਦੀ। ਸਿਰ ਜਿਹਾ ਦੁਖਦਾ ਰਹਿੰਦਾ ਹੈ, ਕਮਜ਼ੋਰੀ ਮਹਿਸੂਸ ਹੁੰਦੀ ਹੈ ਭਾਜੀ।
ਅੱਛਾ ਮੈਂ ਵੀ ਕਵਾਂ ਕਾਫੀ ਦਿਨਾਂ ਦਿਖਿਆ ਹੀ ਨੀ ਤੁਸੀਂ।
ਅੰਦਰ ਹੀ ਰਹਿੰਦੀ ਆ ਮੈਂ ਤਾਂ ਮੇਰਾ ਸਿਰ ਬਹੁਤ ਦੁਖਦਾ ਹੈ। ਤੇ ਥਕਾਨ ਮਹਿਸੂਸ ਕਮਮੋਰੀ‌।
ਅੱਛਾ ਕਾਫੀ ਦਿਨਾਂ ਤੋਂ?
ਕਾਫੀ ਦਿਨ ਹੋ ਗਏ ਮੈਨੂੰ ਤਾਂ।
ਅੱਛਾ ਇਹ ਤਾਂ ਕਾਫ਼ੀ ਚਿੰਤਾੀ ਗੱਲ ਹੈ। ਕੁਛ ਹੋਰ ਵੀ ਹੈ ਨਾਲ ਬੁਖਾਰ ਬੁਖਾਰ‍
ਨਹੀਂ ਮਹਿਸੂਸ ਹੁੰਦਾ ਥਕਾਵਟ ਜਾ ਟਾਈਪ
ਖੰਗ ਜਾਂ ਗਲੇ ਵਿੱਚ ਦਰਦ?
ਹਲਕਾ ਹਲਕਾ ਇਨਾ ਦਾ ਨਹੀਂ ਹੈ ਪਰ ਸਿਰ ਦੁੱਖ ਦਾ ਜ਼ਿਆਦਾ।
ਅੱਛਾ।
ਥਕਾਵਟ ਹੈ ਜਿਵੇਂ ਖੜੇ ਹੋ ਖੜੇ ਨਹੀਂ ਹੋ ਜਾਂਦਾ ਬਾਹਰ। ਤਾਂ ਮੈਂ ਨਿਕਲੀ ਨਹੀਂ ਕਿੰਨੇ ਦਿਨਾਂ ਤੋਂ ਅੰਦਰ ਹੀ ਬੈਠੀਂ ਆਪਣੇ ਕਮਰੇ 'ਚ।
ਅੱਛਾ ਕੀ ਤੁਸੀਂ ਸਹੀ ਸਮੇਂ 'ਤੇ ਖਾਣਾ ਖਾਂਦੇ ਹੋ ਆਪਣੀ ਨੀਂਦ ਪੂਰੀ ਕਰਦੇ ਹੋ?
ਨਹੀਂ ਵਿਚ ਵਿਚਣ ਅਂਗਹਿਲੀ ਕਰ ਜਾਂਦੀ ਹਾਂ ਮੈਂ ਕਦੇ ਜਿਵੇਂ ਸਹੁਬੇ ਦਾ ਨਾਸ਼ਤਾ ਛੱਡਤਾ ਕਦੇ ਰਾਤ ਦਾ ਛੱਡਤਾ ਲੇਟ ਸੋੲ
ਅੱਛਾ।
ਘਰ ਦੇ ਕੰਮਾਂ ਚ ਵਿਅਸਤ ਕਰਕੇ ਹੋ ਜਾਂਦੀ ਹੈ ਕਦੇ ਕਦੇ ਸਿਹਤ ਨਾਲ ਥੋੜ੍ਹੀ ਜਿਹੀ ਹੁਣ ਗਹਿਲੀ।
ਅੱਛਾ ਜੀ ਇਹੀ ਕਾਰਨ ਹੋ ਸਕਦਾ ਚੰਗੀ ਸਿਹਤ ਜਿਹੜੀ ਚੰਗੀ ਸਿਹਤ ਦੇ ਲਈ ਸੰਤੁਲਿਤ ਭੋਜਨ ਪੂਰੀ ਨਹੀਂ ਤੇ ਕਸਰਤ ਬਹੁਤ ਜ਼ਰੂਰੀ ਹੈ।
ਜ਼ਰੂਰੀ ਤਾਂ ਹੈ। ਪਰ ਘਰ ਦੇ ਕੰਮਾਂ ਚ ਇੰਨਾ ਵਿਅਸਤ ਹੋ ਜਾਂਦੇ ਆ ਕਿ ਆਪਣੇ ਵੱਲ ਤਾਂ ਧਿਆਨ ਦਿੱਤਾ ਹੀ ਨਹੀਂ ਜਾਂਦਾ।
ਹਮ। ਸਵੇਰੇ ਪੌਸ਼ਟਿਕ ਨਾਸ਼ਤਾ ਬਹੁਤ ਜ਼ਰੂਰੀ ਹੈ। ਜਿਸ ਵਿੱਚ ਸਬਜ਼ੀਆਂ, ਫਲ, ਦਾਲਾਂ, ਦੁੱਧ ਹੋਰ ਸੁੱਕੇ ਮੇਵੇ ਖਾਣੇ ਚਾਹੀਦੇ ਹਨ। ਸਵੇਰ ਦਾ ਨਾਸ਼ਤਾ ਵਧੀਆ ਕਰਨਾ ਚਾਹੀਦਾ।
ਇਹਨਾ ਸਿਰ ਦਰਦ ਕਰਕੇ ਭੁੱਖ ਹੀ ਨੀ ਲੱਗਦੀ ਤਾਂ ਕੁੱਛ ਖਾਇਆ ਨੀ ਜਾਂਦਾ ਕੁਛ ਨਾ ਖਾਣ ਕਰਕੇ ਕਮਜ਼ੋਰੀ ਮੈਂ ਹੁੰਦੀ ਹੈ।
ਹਾਂਜੀ ਉਹੀ ਕਹਿ ਰਹੇ ਵੀ ਸਵੇਰ ਦਾ ਨਾਸ਼ਤਾ ਤਾਂ ਵਧੀਆ ਹੋਣਾ ਚਾਹੀਦਾ ਹੈ।
ਰਾਤ ਨੀਂਦ ਨੀ ਆਉਂਦੀ, ਸਵੇਰੇ ਉੱਠਿਆ ਨੀ ਜਾਂਦਾ, ਕੁਛ ਖਾਇਆ ਨੀ ਜਾਂਦਾ। ਕਾਫੀ ਮੇਰਾ ਤਾਂ ਅੱਗੇ ਪਿੱਛੇ ਹੋ ਜਾਂਦਾ ਖਾਣਾ ਪੀਣਾ ਵੀ।
ਅੱਛਾ।
ਕਸਰਤ ਤਾਂ ਫਿਰ ਜਦ ਸਰੀਰ ਚ ਜਾਨ ਹੀ ਨੀ ਹੋਏਗੀ ਤਾਂ ਕਸਰਤ ਕਿਵੇਂ ਕਰਾਂਗੀ।
ਪਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਵੇਰੀ-ਸਵੇਰੀ ਉੱਠ ਕੇ ਘੱਟੋ-ਘੱਟ ਅੱਧਾ ਘੰਟਾ ਉਸੀ ਕਸਰਤ ਕਰਨੀ ਜ਼ਰੂਰੀ ਐ ਨਾ।
ਓ ਤਾਂ ਹੈ ਬਸ। ਸਵੇਰੇ ਫਿਰ ਸਵੇਰ 'ਚ ਜਮਨਮ ਕਾ ਵੀ ਹੋਵੇ ਨਾ ਕਸਰਤ ਕਰਨ ਲਈ। ਕੇ ਥੋੜ੍ਹੇ ਟਾਈਮ ਦੀ ਸ਼ੁਰੂ ਕਰਕੇ ਦੇਖਾ ਪਹਿਲਾਂ।
ਹਾਂਜੀ। ਪਾਣੀ-ਪਾਣੀ ਚੰਗੀ ਮਾਤਰਾ ਨਾ ਪੀਂਦੇ ਓ ਕੇ ਪਾਣੀ ਨੇ ਵੀ ਜੀ ਜਾਣ
ਪੀ ਲੈਣੀ ਆ‌ ਵਿੱਚ-ਵਿੱਚ ਤਾਂ ਪਾਣੀ ਵੈਸੇ।
ਇੰਨਾ ਵੀ ਨੀ ਪੀਂਦੀ ਵਿੱਚ-ਵਿੱਚ ਪੀ ਲੈਂਨੀ ਆ‌।
ਸੱਤ-ਅੱਠ ਗਲਾਸ ਤਾ ਸਰੀਰ ਨੂੰ ਲੋਡ ਹੁੰਦੀ ਐ ਚਾਹੇ ਉਸ 'ਚ ਜਾਨ ਹੈ ਚਾਏ ਨਈ ਵੀ ਐ।
ਬਸ ਜਿਵੇਂ ਕਦੇ-ਕਦੇ ਹੋ ਜਾਂਦਾ ਹਫ਼ਤੇ ਦੋ-ਤਿੰਨ ਦਿਨ ਨਾਸ਼ਤਾ ਰਹਿ ਗਿਆ, ਕਦੇ ਰਾਤ ਨੂੰ ਲੇਟ ਹੋਗੀ।
ਕਸਰਤ ਨਾਲ ਸਰੀ ਤੰਦਰੁਸਤ ਰਹਿੰਦਾ ਐ, ਮਨ ਸ਼ਾਂਤ ਰਹਿੰਦਾ 'ਤੇ ਬਿਮਾਰੀਆਂ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਘੱਟ ਜਾਂਦਾ ਐ।
ਹੂੰ ਨੋ ਤਾਂ ਹੈ। ਪਰ ਘਰ ਦੇ ਕੰਮਾਂ ਤੋਂ ਜਦ ਫੁਰਸਤ ਮਿਲੇਗੀ ਤਾਂ ਹੀ ਆਪਾਂ ਕਸਰਤ ਕਰਾਂਗੇ ਨਾ।
ਕੰਮ ਵੀ ਘਰ ਦੇ ਕੰਮ ਵੀ ਤਾਂ ਹੀ ਹੋਣਗੇ ਜੀ ਬੰਦੇ ਦੀ ਸੇਹਤ ਸਈ ਹੋਏਗੀ ਸੇਤ ਤੋਂ ਬਿਨਾਂ ਤਾਂ ਫਿਰ ਥੋੜਾ ਟਾਈਮ ਤਾਂ ਬੰਦੇ ਨੂੰ ਕੱਢਣਾ ਈ ਪਏਗਾ ਨਾ ਆਪਣੀ ਸੇਅਤ ਲਈ।
ਨੀ ਓ ਤਾਂ ਤੁਸੀਂ ਸਈ ਕਹਿੰਦੇ ਓ ਕਿ ਹੁਣ ਮੈਨੂੰ ਲੱਗਦਾ ਮਹਿਸੂਸ ਹੁੰਦਾ ਕਿ ਮੇਰੀ ਸੇਤ ਇੰਨੀ ਖ਼ਰਾਬ ਹੋਗੀ। ਜੇ ਮੈਨੇ ਕੁਛ ਧਿਆਨ ਦਿੱਤਾ ਹੁੰਦਾ ਤਾਂ ਮੇਰੀ ਸੇਤ ਇੰਨੀ ਖ਼ਰਾਬ ਨਈ ਹੁੰਦੀ। ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਐ।
ਹਾਂਜੀ, ਕਸਰਤ ਤਾਂ ਜ਼ਰੂਰੀ ਐ ਚਾਹੇ ਦਸ ਮਿੰਟ ਤੋਂ ਸ਼ੁਰੂ ਕਰੋ।
ਓ ਵੀ ਐ ਮੈਂ।
ਪੰਦਰਾਂ ਮਿੰਟ ਕਰੋ, ਦਸ ਮਿੰਟ ਕਰੋ ਹੁਣੇ ਬਹਾਨੇ ਮਾਰ ਕੇ ਸਰੀਰ ਨੂੰ ਹੁਣੇ ਦਿਮਾਗ ਨੂੰ ਅਹੀ ਹੁੰਦਾ ਸੰਕੇਤ ਦੇ ਰੇ ਓ ਤੁਸੀਂ ਬਸ ਵੀ ਹੈ ਨੀ, ਆ ਲੋ।
ਹੁਣ ਤੱਕ ਤਾਂ ਮੈਂ ਆ ਹੀ ਸਮਝਦੀ ਸੀ ਪਰ ਹੁਣ ਸੁਣ ਕੇ ਮੈਨੂੰ ਲੱਗਿਆ ਤੁਹਾਡੀਆਂ ਗੱਲਾਂ ਕੇ ਮੈਂ ਆਪਣੇ ਸਰੀਰ ਨੂੰ ਬੋਤ ਹੀ ਪਿੱਛੇ ਕਰਤਾ ਘਰ ਦੇ ਕੰਮਾਂ ਪਿੱਛੇ।
ਹਾਂਜੀ ਕੋਈ ਨੀ ਹੁਣ ਵੀ ਮੌਕਾ ਐ, ਦੇਰ ਆਏ, ਦਰੁਸਤ ਆਏ।
ਬਿਲਕੁੱਲ-ਬਿਲਕੁੱਲ ਹੁਣ ਮੈਨੂੰ, ਸੁਣਨ ਤੋਂ ਬਾਅਦ ਕੁਛ ਮਹਿਸੂਸ ਹੁੰਦਾ ਕੇ ਮੈਨੇ ਕਾਫ਼ੀ ਅਣਗਹਿਲੀ ਕਰ ਲੀ ਆਪਣੇ ਸਰੀਰ ਨੂੰ। ਸਮਝੇ ਈ ਨੀ ਕੁੱਛ ਬਸ ਕੰਮ-ਕੰਮ-ਕੰਮ-ਕੰਮ-ਕੰਮ।
ਅੱਜ-ਕੱਲ ਲੋਕ, ਫਾਸਟ ਫੂਡ ਵੀ ਬੋਤ ਖਾਂਦੇ ਐ ਉਦੇ ਨਾਲ ਵੀ ਬੋਤ ਬਿਮਾਰੀਆਂ ਲੱਗਦੀਆਂ ਐ।
ਹਾਂਜੀ ਓ ਤਾਂ ਹੈ ਜਦ ਆਪਣਾ ਮਨ ਕਈ ਵਾਰੀ ਨਹੀਂ ਕਰਦਾ ਕੁਛ ਘਰ ਦੇ ਖਾਣਾ ਖਾਣ ਦਾ।
ਨੂੰ ਪਤਾ ਐ ਏ ਵੀ ਸਿਹਤ ਲਈ ਨੁਕਸਾਨਦਾਇਕ ਐ।
ਹਾਂ ਹੋਏਗਾ ਤਾਂ ਆਪਾਂ ਕਹਿੰਨੇ ਆ ਵੀ ਚਲੋ ਬਾਰ ਦਾ ਮੰਗਾਲੋ ਅੱਜ ਹੁਣ ਬਾਹਰ ਤਾਂ ਪਤਾ ਈ ਐ। ਕਿਵੇਂ-ਕਿਵੇਂ ਬਣਦਾ ਖਾ ਈ ਲਈਦਾ ਓ ਵੀ ਕਦੇ ਨਾ ਕਦੇ।
ਜੰਕ ਫੂਡ ਖਾਣ ਨਾਲ, ਜ਼ਿਆਦਾ ਤੇਲ ਆਲਾ ਖਾਣ ਨਾਲ, ਮਿੱਠਾ ਬਟ ਹੇਨਾਂ ਸਾਰੀਆਂ ਚੀਜ਼ਾਂ ਨਾਲ ਬੋਤ ਬਿਮਾਰੀਆਂ ਲੱਗਦੀਆਂ।
ਪੁਰਾਣੇ ਤੇਲ ਹੁੰਦੇ ਆ ਉਹਨਾਂ ਦੇ।
ਮੋਟਾਪਾ, ਸ਼ੂਗਰ
ਹਾਂ ਇਹ ਭੋਜਨ ਵੀ ਖ਼ਰਾਬ ਕਰਦਾ ਬਾਹਰ ਦਾ ਡੇਲੀ- ਡੇਲੀ ਬੱਚੇ ਖਾਂਦੇ ਹੀ ਨਹੀਂ ਹੈਗੇ ਘਰੇ ਖਾਣਾ ਬੱਚਿਆਂ ਨੂੰ ਤਾਂ ਬਾਹਰ ਦਾ ਹੀ ਅੱਛਾ ਲੱਗਦਾ ਹੈ।
ਹਮ, ਦਿਲ ਦੀਆਂ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਏ।
ਹਾਂ ਉਹਨਾਂ ਦਾ ਤੇਲ ਤਾਂ ਦੇਖੋ ਗੰਦਾ ਤੇਲ ਚ ਬਾਰ, ਬਾਰ ਆਪਾਂ ਘਰ ਕੁਛ ਤਲਦੇ ਹਾਂ ਸਾਫ਼ ਤੇਲ ਹੁੰਦਾ। ਆਪਾਂ ਇੱਕ ਵਾਰ ਤਲਦੇ ਆਂ ਤੇਲ ਕਿੰਨਾ ਖ਼ਰਾਬ ਹੋ ਜਾਂਦਾ, ਉਹ ਤਾਂ ਉਸੀ ਤੇਲ ਨੂੰ ਦੇਖਿਆ ਬਾਜ਼ਾਰਾਂ ਚ ਬਰਗਰ ਬਾਰ -ਬਾਰ ਉਸੀ ਤਲ ਕੇ ਉਹ ਫੇਰ ਆਪਣੇ ਪੇਟ ਦੇ ਅੰਦਰ ਹੀ ਜਾਂਦਾ ਹੈ। ਹੁਣ ਮਹਿਸੂਸ ਹੋ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ।
ਇਸ ਲਈ ਘਰ ਦਾ ਤਾਜ਼ਾ ਖਾਣਾ ਤੇ ਪੌਸ਼ਟਿਕ ਭੋਜਨ ਖਾਣਾ ਸਭ ਤੋਂ ਵਧੀਆ ਹੈ।
ਬਿਲਕੁਲ। ਹੁਣ ਲੱਗ ਰਿਹਾ ਹੁਣ ਤੱਕ ਤਾਂ ਮੈਨੇ ਆਪਣੇ ਸਰੀਰ ਨੂੰ ਬਿਲਕੁਲ ਹੀ, ਗੇਰ ਰੱਖਿਆ ਸੀ। ਤੁਹਾਡੀਆਂ ਗੱਲਾਂ ਸੁਣ ਕੇ ਲੱਗ ਰਿਹਾ ਕਿ ਕੁਛ ਸੋਚਣਾ ਚਾਹੀਦਾ। ਮੈਨੂੰ ਆਪਣੇ ਬਾਰੇ ਵੀ।
ਹੂੰ।
ਕਿਉਂਕਿ ਸਿਹਤ ਹੈ ਤਾਂ ਜਹਾਨ ਹੈ। ਸਿਹਤ ਤੋਂ ਬਿਨਾਂ ਕੁਛ ਨਹੀਂ।
ਹਾਂਜੀ, ਹਾਂਜੀ।
ਜਿਵੇਂ ਕਿ ਆਪਾਂ ਇਹ ਕਹਾਵਤ ਸੁਣੀ ਆ ਦੰਦ ਗਏ ਸੁਵਾਦ ਗਿਆ, ਅੱਖਾਂ ਗਈਆਂ ਜਹਾਨ ਗਿਆ।
ਹਾਂਜੀ। ਜੇ ਕਿਸੇ ਨੂੰ ਲੰਬੇ ਸਮੇਂ ਤੱਕ ਕਮਜ਼ੋਰੀ ਰਹੇ ਤਾਂ, ਉਸਨੂੰ ਕੀ ਕਰਨਾ ਚਾਹੀਦਾ ਹੈ?
ਉਹੀ ਪਹਿਲਾਂ ਕਸਰਤ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ, ਪਾਣੀ ਵੱਧ ਮਾਤਰਾ 'ਚ ਪੀਣਾ ਚਾਹੀਦਾ ਹੈ। ਬਾਹਰਲਾ ਭੋਜਨ ਨਹੀਂ ਖਾਣਾ ਚਾਹੀਦਾ। ਦੁੱਧ ਤੇ ਸਾਫ਼, -ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਸਲਾਦ, ਫਰੂਟ
ਜੇ ਕਮਜ਼ੋਰੀ, ਸਿਰ ਦਰਦ ਜਾਂ ਹੋਰ ਸਮੱਸਿਆ ਕਈ ਦਿਨਾਂ ਤੱਕ ਰਹੇ ਤਾਂ ਆਪਣੇ ਆਪ ਦਵਾਈ ਨਹੀਂ ਲੈਣੀ ਚਾਹੀਦੀ। ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਲੋੜ ਪੈਣ ਤੇ ਆਪਾਂ ਨੂੰ ਛੇ ਮਹੀਨੇ ਬਾਅਦ ਆਪਣੇ ਸਰੀਰ ਦੇ ਇੱਕ ਟੈਸਟ ਵੀ ਕਰਾਉਣੇ ਚਾਹੀਦੇ ਹੈ। ਜਿਨਾਂ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕੀ ਬਿਮਾਰੀ ਸਰੀਰ ਚ ਕੀ ਬਿਮਾਰੀ ਹੈ ਕੀ ਨਹੀਂ ਬਿਮਾਰੀ।
ਸਹੀ ਹੈ। ਆਪਾਂ ਬਿਨਾਂ ਵਖਾਏ ਮੇਰੇ ਵਰਗਾ ਵੀ ਇਹੀ ਕਰਦੇ ਆ ਕਿ ਬਿਨਾਂ ਦਿਖਾਏ ਗੋਲੀ ਖਾ ਲਈਏ ਗੋਲੀ
ਫੇਰ ਆਪਾਂ ਆਪਣੀ ਸਿਹਤ ਦਾ ਧਿਆਨ ਰੱਖਾਂਗੇ ਪੂਰਾ ਸਿਹਤ ਦਾ ਗਿਆਨ ਰੱਖਾਂਗੇ। ਆਪਣਾ ਵੀ ਧਿਆਨ ਰੱਖਾਂਗੇ ਗਿਆਨ ਹੋਏਗਾ ਆਪਾਂ ਨੂੰ ਤਾਂ ਬੋਹੁਤ ਪ
ਹੂੰ, ਤਾਂ ਹੀ ਆਪਾਂ ਆਪਣੇ ਪਰਿਵਾਰ ਦਾ ਖਿਆਲ ਰੱਖ ਸਕਾਂਗੇ, ਮੈਨੂੰ ਹੁਣ ਮਹਿਸੂਸ ਹੋ ਰਿਹਾ ਜਾਪਦਾ ਹੁਣ ਕੇ ਮੈਨੇ ਬਹੁਤ ਹੀ ਅਣਗੈਲੀ ਕੀਤੀ ਆ ਆਪਣੇ ਸਰੀਰ ਨਾਲ ਔਹ ਦੁੱਖ ਹੁਣ ਮੈਨੂੰ ਹੀ ਭੋਗਣੇ ਪੈ ਰਹੇ ਨੇ। ਸਮੇਂ ਸਿਰ ਆਪਣੀ ਸਿਹਤ ਨੂੰ ਦੇਖਲੋ ਤਾਂ ਉਹ ਸਹੀ ਰਹਿ ਸਕਦੀ ਆ। ਪਰੰਤੂ ਆਪਾਂ ਨੂੰ ਅੱਗੇ, ਅੱਗੇ, ਅੱਗੇ ਕਰਦੇ ਹਾਂ ਕਲ, ਕੱਲ, ਕਲ ਕਰਦੇ ਇਹ ਟਾਲੀ ਜਾਂਦੇ ਨੇ ਬਹੁਤ ਕੰਮ ਵੱਧ ਜਾਂਦਾ ਜੋ ਕਿ ਮੇਰਾ ਹੋ ਚੁੱਕਾ ਹੁਣ।